ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਹੋਰ ਠੀਕ ਹੋ ਜੀ
ਹਾਂਜੀ ਤੁਸੀਂ ਦੱਸੋ
ਹੋਰ ਬਹੁਤ ਵਧੀਆ ਜੀ ਹੋਰ ਘਰੇ ਸਭ ਠੀਕ ਹੈ।
ਹਾਂਜੀ ਵਧੀਆ ਜੀ ਵਧੀਆ ਬਸ
ਜਾ ਰਹੇ ਮੇਰੇ ਸਾਥ
ਹਾਂਜੀ ਹਾਂਜੀ ਮੇਰੀ ਆ ਰਹੀ
ਹਾਂਜੀ ਹਾਂਜੀ ਰਾਜ ਸਾਹਿਬ ਜੀ ਹੋਰ ਜੀ ਕੀ ਕਰਦੇ ਸੀ ਇਸ ਟਾਈਮ
ਬਸ ਬੈਠਦੇ ਸੀ।
ਅੱਛਾ ਜੀ ਹੋਰ ਮੈਂ ਪੁੱਛ ਰਹੀ ਸੀ। ਨੀ ਤੁਸੀਂ ਕੋਈ ਮਤਲਬ ਕਿ ਮਿਊਜਿਕ ਵਗੈਰਾ ਸੁਣਦੇ ਹੋ ਕੁ ਮਤਲਬ ਸ਼ਬਦ ਜਾਂ ਮਿਊਜਿਕ
ਹਾਂਜੀ ਅਗਰ ਘਰ ਟੀਵੀ ਆ ਜਿਵੇਂ ਕਿ ਟੀਵੀ ਚਲਾ ਲਈਦਾ ਹੈ ਕੋਈ ਮਿਊਜਿਕ ਵਗੈਰਾ ਹੋਵੇ ਤੇ ਪੰਜਾਬੀ ਸੌਗ ਹੋ ਗਏ ਤੇ ਕੋਈ ਮਤਲਬ ਕਿ ਵਧੀਆ ਲਾ ਲੈਂਦੇ ਆ ਬਸ ਸ਼ਾਮ ਦੇ ਟਾਈਮ ਤਾਂ ਫਿਰ ਸ਼ਬਦ ਹੀ ਲੱਗਦੇ ਨੇ
ਹਾਂ ਇਹ ਤੇ ਹੈ ਹੀ ਹੈ ਸ਼ਾਮ ਔਰ ਸਵੇਰੇ ਟਾਈਮ ਤੇ ਮਤਲਬ ਕਿ ਜਿਵੇਂ ਅੰਮ੍ਰਿਤ ਵੇਲੇ ਤੋਂ ਲੈ ਕੇ ਮਤਲਬ ਕਿ ਸਾਡੇ ਘਰ ਤੇ ਜਿੱਦਾਂ ਅ ਤੁਸੀਂ ਦੇਖਿਆ ਹੋਣਾ ਅੰਮ੍ਰਿਤਸਰ ਆ ਇਹ ਨਾ ਅੰਮ੍ਰਿਤਸਰ ਲਾਈਵ ਆਉਂਦਾ
ਹਾਂਜੀ
ਤੇ ਉਹ ਤੇ ਸਾਡੇ ਘਰ ਮਤਲਬ ਕਿ ਨੌ ਵਜੇ ਤੱਕ ਭੋਗ ਪੈਂਦਾ ਤਾਂ ਤੱਕ ਲੱਗਿਆ ਰਹਿੰਦਾ ਫਿਰ ਸ਼ਾਮੀ ਸੱਤ ਵਜੇ ਫਿਰ ਸ਼ੁਰੂ ਹੋ ਜਾਂਦਾ ਹੈ ਸਾਢੇ ਅੱਠ ਨੌ ਵਜੇ ਤੱਕ ਫਿਰ ਅਹ ਬੰਦ ਕਰੀ ਦਾ ਮੈਂ ਉਝ ਕਹਿ ਰਹੀ ਹਾਂ ਜਿੱਦਾਂ ਤੁਸੀਂ ਮਤਲਬ ਕਿ ਗਾਣੇ ਉੰਝ ਸੁਣਦੇ ਹੋ ਜਿਵੇਂ ਮਊਜ਼ਿਕ ਇਕੱਲੇ ਬਹਿ ਕੇ ਜਿਵੇਂ ਸੁਨੀ ਦਾ ਅਹ ਈਅਰ
ਸੁਣ ਲਈ ਦਾ ਇਅਰ ਫੋਨ ਸਾਮਾਂਜਿਕ ਅ
ਹਾਂ ਹਾਂ ਹਾਂ ਕਿਉਂਕਿ ਦੇਖੋ ਇਹਦੇ ਨਾਲ ਨਾ ਕਿੰਨੇ ਮਤਲਬ ਕਿ ਅਗਰ ਅਸੀਂ ਅਹ ਇਕੱਲੇ ਬੈਠੇ ਹਾਂ ਕਈ ਵਾਰ ਹੁੰਦਾ ਨਾ ਜਿੱਦਾਂ ਇਕੱਲੇ ਬੈਠ ਕੇ ਬੰਦਾ ਕਹਿੰਦੇ ਚਲੋ ਆਪਣਾ ਮਨ ਸ਼ਾਂਤ ਕਰਨ ਲਈ ਜਾਂ ਕੁਛ
ਓ ਤੇ ਇਹ ਹਾਂਜੀ ਸਹੀ ਗੱਲ ਜਿਵੇਂ ਅੱਜ ਦੇ ਜਮਾਨੇ ਅਸੀਂ ਲਓ ਵੀ ਅੱਜ ਦੇ ਟਾਈਮ ਵਿੱਚ ਚੱਕਣੀ ਨਹੀਂ ਉਸ ਦੀ ਚੱਲ ਗਿਆ ਜਿਹਨੂੰ ਕਸਟਮ ਜਨਰੇਸ਼ਨ ਕਿਹਾ ਜਾਂਦਾ ਹੈ। ਕਮਾਨ ਦਾ ਮਤਲਬ ਕਿ ਮੰਨ ਲਓ ਫਿਊਚਰ ਹੈਗਾ ਆ ਜਿੰਦੇ ਤੁਸੀਂ ਆਪਣੀ ਪਸੰਦ ਦਾ ਮਿਊਜ਼ਿਕ ਬਣਾ ਸਕਦੇ ਹੋ ਇੱਕ ਚੱਲਿਆ ਤਾਂ ਮੈਂ ਵੀ ਆ ਮਤਲਬ
ਹਾਂਜੀ ਹਾਂਜੀ ਦੱਸੋ ਦੱਸੋ
ਮੈਂ ਵੀ ਸਟੱਡੀ ਵਿਚ ਹੀ ਸੁਣਿਆ ਬੀ ਇਦੇ ਚ ਕਮਾਲ ਦਾ ਫਿਊਚਰ ਹੈ ਆਪਣੇ ਚ ਮਿਊਜਿਕ ਵਜਾ ਲਿੰਦੇ ਹਾਂ ਅਸੀਂ
ਬਣਾ ਲੈਂਦੇ ਸਹੀ ਗੱਲ ਹਾਂ। ਇਕ ਟੈਕਨੋਲੋਜੀ ਹੁਣ ਦੇਖੋ ਨਾ ਹਾਂ ਟੈਕਨੋਲੋਜੀ ਬੜੀ ਜ਼ਿਆਦਾ ਆ ਗਈ ਹੈ ਨਾ ਅਸੀਂ ਕਿਸੇ ਵੀ ਚੀਜ਼ ਨੂੰ ਅਗਰ ਉਹ ਚਾਹੁੰਨੇ ਆ ਆਪਣੇ ਮਤਲਬ ਕਿ ਚਾਹ ਜਿਵੇਂ ਚਾਹਤ ਹੁੰਦੀ ਹੈ ਨਾ ਕਿਸੇ ਚੀਜ਼ ਦੀ ਜਿੱਦਾਂ ਹੁਣ ਸਾਨੂੰ ਮਿਊਜਿਕ ਸੁਣਨਾ ਜਾਂ ਮਿਊਜਿਕ ਰੂਮ ਬਣਾਉਣਾ ਤਾਂ ਅਸੀਂ ਕਿ ਨਾਮ ਕਿਸੇ ਨੂੰ ਬੰਦੇ ਨੂੰ ਦੇਣਾ ਐ ਤੇ ਇਹਦੇ ਨਾਲ ਮਤਲਬ ਕਿ ਟੈਕਨੋਲੋਜੀ ਕਿੰਨੀ ਜ਼ਿਆਦਾ ਵੱਧ ਰਹੀ ਹੈ ਤੇ ਅਸੀਂ ਦੱਸ ਵੀ ਦਿੰਨੇ ਆ ਜਾਂ ਸੂਨ ਵੀ ਲੈਨੇ ਆ
ਉਹ ਤਾਂ ਹੈ ਜੀ ਬਈ ਮਿਊਜਿਕ ਵੀ ਮਤਲਬ ਬਹੁਤ ਵਧੀਆ ਚੀਜ਼ ਹੈ ਕਈ ਮਤਲਬ ਤੁਸੀਂ ਵੇਖੋ ਕਿ ਵਿਆਹ ਸ਼ਾਦੀਆਂ ਵਿੱਚ ਵੀ ਕਾਫੀ ਧਮਕ ਹੁੰਦੀ ਹੈ ਇਨਾਂ ਦੀ
ਉਹ ਹੁਣ ਕਿ ਕਹਿੰਦੇ ਨੇ ਦੇਖੋ ਹੁਣ ਜਿਹੜੇ ਮਿਊਜੀਸ਼ੀਅਨ ਹੈਗੇ ਨੇ ਜਾਂ ਜਿਹੜੇ ਲਿਖਦੇ ਨੇ ਗੀਤ ਜਾਂ ਜਿਹੜੇ ਮਤਲਬ ਕਿ ਬੋਲਦੇ ਨੇ ਤੇ ਉਹਨਾਂ ਦੀ ਵੀ ਦੇਖੋ ਕਿੰਨਾ ਜ਼ਿਆਦਾ ਉਹਨਾਂ ਹਰ ਮਾਹੌਲ ਦੇ ਵਿੱਚ ਹਰ ਮਤਲਬ ਕਿ ਅਗਰ ਦੇਖ ਅਸੀਂ ਸੈਡ ਸੌਗ ਸੁਣਨੇ ਕੋਈ ਸੈਡ ਤਾਂ ਸੈਡ ਵੀ ਹਨ ਜੇ ਅਸੀਂ ਵਿਆਵਾਂ ਤੇ ਲਗਾਉਦੇ ਹਾਂ ਉਹਦੇ ਵਾਸਤੇ ਵੀ ਬੀਟ ਮਤਲਬ ਕਿ ਸੌਂਗ ਹੈਗੇ ਨੇ ਤੇ ਜੇ ਅਗਰ ਅਸੀਂ ਇਕ ਕਹਿੰਦੇ ਨੇ ਜਿੱਦਾਂ ਕੋਈ ਕਹਿਣਾ ਨੀ ਚਾਹੀਦਾ ਜਿਵੇਂ ਦੁੱਖ ਹੋਵੇ ਘਰ ਚ ਦੁੱਖ ਹੋਵੇ ਤਾਂ ਵੀ ਇੰਨੇ ਮਤਲਬ ਕਿ ਸੌਂਗ ਲੋਕਾਂ ਨੇ ਬਣਾਏ ਜਿਹੜੇ ਸਿੰਗਰਜ਼ ਬੋਲਦੇ ਤੇ ਏਹ ਕਿੰਨਾ ਐਪ੍ਰਰੀਸ਼ੀਏਸ਼ਨ ਵਾਲੀ ਗੱਲ ਹੁੰਦੀ ਹੈ ਅ
ਹਾਂਜੀ ਹਰ ਤਰ੍ਹਾਂ ਦੇ ਹੈਗੇ ਤੁਸੀਂ ਕੋਈ ਵੀ ਲਗਾ ਸਕਦੇ ਕੋਈ
ਹਾਂ ਹਾਂ ਹਾਂ ਬਿਲਕੁਲ ਸਹੀ ਕਹਿ ਰਏ ਹੋ ਚਾਹੇ ਅਗਰ ਹੁਣ ਦੇਖੋ ਤੁਸੀਂ ਅੱਜ ਕੱਲ੍ਹ ਕਿੱਦਾਂ ਕਿੰਨੇ ਆ ਗਏ ਨੇ ਜੇ ਇੰਸਟਾਗ੍ਰਾਮ ਤੇ ਦੇਖੀਏ ਅਸੀਂ ਇੰਸਟਾਗ੍ਰਾਮ ਤੇ ਰੀਲਸ ਦੇਖਣੇ ਆ ਜੇ ਕਿਸੇ ਦੇ ਘਰ ਵਿਆਹ ਹੈ ਤਾਂ ਸੌਂਗ ਆ ਗਿਆ ਜੇ ਕਿਸੇ ਨੇ ਕੀ ਕਹਿੰਦੇ ਨ ਘਰ ਦੁੱਖ ਹੈਗਾ ਤਾਂ ਵੀ ਸੌਂਗ ਆ ਗਿਆ ਜੇ ਕਿਸੇ ਦੇ ਘਰ ਬੇਬੀ ਹੋਇਆ ਬ ਬੱਚਾ ਹੋਇਆ ਕਿਸੇ ਦਾ ਤਾਂ ਵੀ ਸੌਂਗ ਆ ਗਿਆ ਮਤਲਬ ਕਿ ਕਿੰਨੇ ਸਾਰੇ ਸੌਂਗਸ ਵਗੈਰਾ ਆ ਗਏ ਕਿੰਨੇ ਜਾਦਾ
ਸਹੀ ਗੱਲ ਹੈ ਜੀ ਐਵੇਂ ਇਹਨਾਂ ਦੇ ਮੋਡਲ ਦੇ ਉੱਤੇ ਹੁੰਦੀ ਏ
ਹਾਂਜੀ ਹਾਂਜੀ ਹਾਂਜੀ ਹਾਂਜੀ
ਲਾਇਰਾਥ੍ਰੀ ਮਤਲਬ ਕਿ ਅੱਜ ਕੱਲ੍ਹ ਵੱਡੇ ਵੱਡੇ ਟੈਕ ਆ ਜਿਵੇਂ ਥ੍ਰੀ
ਹਾਂ
ਸੋਸ਼ਲ ਸ਼ੇਅਰਿੰਗ ਬਾਏ ਨੇਚਰ ਲਾਇਰਾ ਥਰੀ ਪਰੋ ਜਿਵੇਂ ਤੀਹ ਮਿੰਟ ਤੱਕ ਆਏ ਕੁਆਲਿਟੀ ਤੱਕ ਮਤਲਬ ਬਹੁਤ ਤਰ੍ਹਾਂ ਦੇ ਹੈਗੇ ਆ ਮੈਂ ਕੀ ਨਾਮ ਸੁਣਾ
ਦੇ ਗਏ ਹਾਂਜੀ ਹਾਂਜੀ ਬਿਲਕੁਲ ਸਹੀ ਕਹਿ ਰਹੇ ਹੋ ਹੁਣ ਕਈ ਹੁਣ ਲੋਕੀ ਜਿਵੇਂ ਹੁਣ ਗੱਡੀਆਂ ਚ ਚਲਾਉਂਦੇ ਨੇ ਕਾਰਾਂ ਚ ਚੱਲਦੇ ਨੇ ਸੌਂਗਜ਼ ਕਈ ਤੇ ਐਪਲੀਫਾਇਰ ਲਗਾ ਦਿੰਦੇ ਨੇ ਕੋਈ ਪਿੱਛੋਂ ਮਤਲਬ ਕਿ ਰੇਡੀਓ ਚੱਲਦਾ ਹੁੰਦਾ ਹੈ ਤਾਂ ਵੀ ਕਹਿੰਦੇ ਇਚ ਸੋਂਗ ਆਉਂਦੇ ਵੀ ਮਿਊਜਿਕ ਵੀ ਦੇਖੋ ਹੁਣ ਕਿੰਨਾ ਬਦਲ ਗਿਆ ਹੈ ਪਹਿਲੇ ਕਿ ਜਿਵੇਂ ਪਹਿਲੇ ਸਾਡੇ ਮੰਮੀ ਪਾਪਾ ਹੁੰਦੇ ਸੀ ਉਹਨਾਂ ਦੇ ਟਾਈਮ ਤੇ ਹੋਰ ਮਿਊਜਿਕ ਸੀ ਬਿਲਕੁਲ ਸ਼ਾਂਤ ਹੁੰਦਾ ਸੀ ਇੱਕ ਤਬਲਾ ਤੇ ਇੱਕ ਹਰਮੋਨੀਅਮ ਨਾਲ ਹੀ ਪੂਰਾ ਮਤਲਬ ਕਿ ਇੱਕ ਸੌਂਗ ਪੂਰਾ ਹੋ ਜਾਂਦਾ ਸੀ ਲੇਕਿਨ ਅੱਜ ਦੇ ਟਾਈਮ ਇਚ ਕਿੰਨੇ ਜਿਆਦਾ ਅ ਉਹ ਇੰਸਟਰੂਮੈਂਟ ਆ ਗਏ ਜਿੱਦਾਂ ਕਿ ਹਾਰਮੋਨੀਅਮ ਉਹਦੇ ਨਾਲ ਸਿਤਾਰ, ਉਹਦੇ ਨਾਲ ਤਬਲਾ, ਉਹਦੇ ਨਾਲ ਬੈਂਡ। ਅਲੱਗ ਅਲੱਗ ਤਰ੍ਹਾਂ ਦੇ ਇੰਸਟਰੂਮੈਂਟ ਆ ਗਏ ਨੇ ਗਾਣੇ ਸੁਣਨ ਦੇ ਗਾਣੇ ਬਣਾਣ ਦੇ
ਜੀ ਇਹਨਾਂ ਨਾਲ ਗਾਣੇ ਦੀ ਸ਼ਾਨ ਵੱਜ ਜਾਂਦੀ ਏ ਥੋੜੀ
ਸ਼ਾਨ ਵੱਧ ਜਾਂਦੀ ਏ ਹੁਣ ਕਈ ਗਾਣੇ ਤੁਸੀਂ ਦੇਖੋ ਸੁਣਨੇ ਵੀ ਆਉਣੇ ਜੋ ਸਾਡੇ ਮੰਮੀ ਪਾਪਾ ਦੇ ਟਾਈਮ ਚ ਗਾਣੇ ਹੈਗੇ ਸੀ ਉਹਨਾਂ ਦਾ ਵਰਜਨ ਹੁਣ ਚੇਂਜ ਕਰ ਦਿੱਤਾ ਹੈਗਾ ਅੱਜ ਦੀ ਡੇਟ ਵਿਚ ਤੇ ਉਹਨੂੰ ਹੋਰ ਅਲੱਗ ਤਰ੍ਹਾਂ ਦਾ ਮਿਊਜਿਕ ਦੇ ਦਿੱਤਾ ਜੋ ਹੁਣ ਸੁਣਨ ਵਿੱਚ ਵੀ ਨਾ ਅੱਛਾ ਲੱਗਦਾ ਤੇ ਹੁਣ ਅੱਜ ਦੀ ਜਨਰੇਸ਼ਨ ਵੀ ਉਹ ਗਾਣੇ ਜੋ ਨਾਈਨਟੀਜ਼ ਵਿੱਚ ਚੱਲਦੇ ਸੀ ਉਹ ਅੱਜ ਵੀ ਸੁਣਦੇ ਕਿਉਂਕਿ ਵਰਜਨ ਚੇਂਜ ਕਰਤੇ ਮਿਊਜਿਕ ਦੇਤਾ ਨਵਾਂ ਤੇ ਉਹ ਕਿੰਨੇ ਅੱਛੇ ਲੱਗਦੇ ਸੁਣਨ ਨੂੰ ਉਹ ਗਾਣੇ ਕਿੰਨੀ ਸ਼ਾਂਤੀ ਮਤਲਬ ਕਿ ਕਿੰਨੇ ਮਤਲਬ ਕਿ ਐਵੇਂ ਲੱਗਦਾ ਜਿਵੇਂ ਹਾਂ ਇਹ ਮਾਹੌਲ ਸ਼ਾਇਦ ਆ ਅਸੀਂ ਜਿਵੇਂ ਅਸੀਂ ਜੋ ਸੋਚ ਰਹੇ ਹਾਂ ਸਾਡੇ ਉੱਤੇ ਬਣਿਆ ਗਾਣਾ ਮੈਨੂੰ ਤਾਂ ਕਈ ਵਾਰ ਐਵੇਂ ਈ ਲੱਗਦਾ ਜਿਵੇਂ ਮੈਂ ਕੋਈ ਗਾਣਾ ਸੁਣਦੀ ਹੋਵਾਂ ਨਾ ਤੇ ਮੈਨੂੰ ਐਵੇਂ ਲੱਗਦਾ ਜੀ ਹਾਂ ਮੇਰੇ ਵਸਤੇ ਬਣਿਆ ਗਾਣਾ
ਕਈ ਪੋਪੂਲਰ ਹੋ ਜਾਂਦੇ ਆ ਕੋਈ ਨਵਾਂ ਮਿਊਜ਼ਿਕ ਆ ਜਾਂਦਾ ਹੈ ਉਹਨੇ ਪੋਪੂਲਰ ਹੋ ਜਾਣੇ
ਪੋਪੂਲਰ ਹੋ ਜਾਂਦਾ ਹਾਂ ਤੇ ਹੁਣ ਪੰਜਾਬੀ ਚ ਵੀ ਪਹਿਲੇ ਨ ਸਾਡੇ ਪਹਿਲੇ ਨਾ ਸਾਡੇ ਪੰਜਾਬੀ ਚ ਬੜਾ ਪਿੱਛੇ ਪਿੱਛੇ ਰਹਿੰਦੇ ਸੀ ਸਾਡੇ ਪੰਜਾਬੀਆਂ ਨੂੰ ਘੱਟ ਮਤਲਬ ਕਿ ਉਹ ਕਰਦੇ ਸੀ ਐਪ੍ਰਸ਼ੀਏਟ ਮੋਟੀਵੇਟ ਬੜਾ ਘੱਟ ਕਰਦੇ ਸੀ ਹਿੰਦੀ ਸੌਗਸ ਜ਼ਿਆਦਾ ਹੈਗੇ ਸੀ
ਕਿਉਂਕਿ ਪਹਿਲੇ ਹੀ ਹਿੰਦੀ ਚੱਲਦੇ ਆ ਰਹੇ ਸੀ
ਹਾਂ ਹਾਂਜੀ ਹਾਂਜੀ ਔਰ ਹਿੰਦੀ ਦੇ ਮਤਲਬ ਕਿ ਪਲੇਟਫਾਰਮ ਵੀ ਬੜੇ ਜ਼ਿਆਦਾ ਹੈਗੇ ਸੀ ਜਿਵੇਂ ਇੰਡੀਅਨ ਆਈਡਲ ਤੁਸੀਂ ਦੇਖ ਲਓ ਸੁਰਤਾਜ ਮਤਲਬ ਕਿ ਬੜੇ ਸਾਰੇ ਉਹਨਾਂ ਦੇ ਪਲੇਟਫੋਮ ਸੀ ਜਿੱਥੇ ਉਹਨਾਂ ਨੇ ਅਹ ਕਲਾਸਿਸ ਵਗੈਰਾ ਵੀ ਦਿੰਦੇ ਸੀ ਤੇ ਸਾਡੇ ਪੰਜਾਬੀਆਂ ਦਾ ਬੜਾ ਘੱਟ ਸੀ ਪਰ ਹੁਣ ਸਾਡੇ ਪੰਜਾਬੀ ਵੀ ਪੂਰੇ ਅੱਗੇ ਹੈਗੇ ਨੇ ਭਾਵੇਂ ਉਹ ਬਾਹਰਲੇ ਸ਼ਹਿਰਾਂ ਚ ਚੋ ਹੋਣ ਬਾਹਰਲੇ ਸ਼ਹਿਰਾਂ ਚ ਕਿੰਨੇ ਗਾਣੇ ਬਣਾਉਣ ਲੱਗ ਗਏ ਹਨ ਸਾਡੇ ਪੰਜਾਬੀ ਦਿਲਜੀਤ ਨੂੰ ਦੇਖ ਲਓ ਮਤਲਬ ਕਿ ਕਿੰਨੇ ਹੀ ਸਿੰਗਰ ਐਸੇ ਹੈਗੇ ਨੇ ਪੰਜਾਬੀ ਜਿਹੜੇ ਹ ਸਾਡੀ ਪੰਜਾਬੀ ਨੂੰ ਅੱਗੇ ਲੈ ਕੇ ਜਾ ਰਹੇ ਨੇ ਹਾਂ ਚਾਹੇ ਉਹ ਪੰਜਾਬੀ ਹਾਂਜੀ ਹਾਂਜੀ ਹਾਂਜੀ
ਥੋੜਾ ਬਹੁ ਲੱਗਦਾ ਆਦਾ ਹੈਲੋ
ਹੈਲੋ
ਹੈਲੋ
ਹੈਲੋ
ਹੈਲੋ